ਹਾਂਜੀ ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਕੀ ਹਾਲ
ਵਧੀਆ ਜੀ ਵਧੀਆ ਤੁਸੀਂ ਸੁਣਾਓ
ਮੈਂ ਵੀ ਵਧੀਆ ਹੋਰ ਦੱਸੋ ਕੀ ਕਰਦੇ ਪਏ ਸੀ
ਬਸ ਠੀਕ ਬੈਠੇ ਦੇ ਸੀ ਅੱਜ ਤੇ ਬਸ ਵਿਹਲੇ ਹੋਈ ਸੀ ਉਹਨੇ ਤੇ ਚਲੋ ਮੈਂ ਕਿਹਾ ਥੋੜਾ ਬਹਿ ਜਾ
ਹਾਂਜੀ ਦੁਪਹਿਰ ਵੇਲੇ ਹੁੰਦਾ
ਹਾਂਜੀ ਹਾਂਜੀ ਫਿਰ ਮੈਂ ਹੁਣ ਤੁਹਾਡੇ ਨਾਲ ਗੱਲਬਾਤ ਕਰ ਲਈਏ ਕਾਫੀ ਟਾਈਮ ਹੋ ਗਿਆ ਵੈਸੇ ਮੈਂ ਤੁਹਾਡੇ ਨਾਲ ਗੱਲਬਾਤ ਇ ਕੀਤੀ ਨਹੀਂ ਹੈ ਕਾਫੀ ਟੈਮ ਬਾਦ ਸਾਡੀ ਗੱਲ ਹੋਈ ਐ ਅੱਜ। ਹਾਂਜੀ- ਹਾਂਜੀ ਤੁਸੀਂ ਕੀ ਬਣਾ ਰੇ ਸੀ। ਕੀ ਕਰ ਰੇ ਸੀ।
ਮੈਂ ਨਾ ਹੁਣੇ ਓ ਬਣਾਈ ਸੀ, ਕੋਲਡ ਕੋਫੀ। ਪੀ ਬਣਾ ਰੀ ਸੀ। ਮੈਂ ਨਾ ਇੱਕ ਵੀਡੀਓ ਵੇਖੀ ਸੀ। ਅ ਵੀਡੀਓਜ਼ ਨਾ ਓਨਾਂ ਨੇ ਬੜੇ ਡਿਫਰੈਂਟ ਤਰੀਕੇ ਨਾਲ ਨਾ ਕੋਲਡ ਕਫੀ ਬਣਾਈ ਸੀ। ਜੀ ਮੈਨੂੰ ਬੜਾ ਵਧੀਆ ਤਰੀਕੇ ਲੱਗਿਆ। ਤੇ ਮੈਂ ਕਿਆ ਮੈਂ ਵੀ ਟਰਾਈ ਕਰਕੇ ਵੇਖਣੀ ਆ ਤੇ ਬੜੀ ਵਧੀਆ ਬਣੀ। ਓ ਮੇਨਤ ਵੀ ਘੱਟ ਏ। ਤੇ ਬਸ ਔਰ ਬਣ ਵੀ ਜਾਂਦੀ ਐ ਬੜੀ ਜਲਦੀ।
ਅੱਛਾ ਮੈਨੂੰ ਵੀ ਦੱਸੋ ਫੇਰ ਮੈਂ ਵੀ ਬਣਾਵਾਂਗੀ। ਮੈਨੂੰ ਤੇ ਬੋਤ ਸਵਾਦ ਲੱਗਦੀ ਕੋਲਡ ਕੌਫੀ।
ਹਾਂ ਮੈਨੂੰ ਮੈਂ ਨਾ ਜਿਵੇਂ ਜੋ ਪੀਂਦੇ ਆ ਨਾ ਲੋਕੀ ਚਾ -ਵਾ ਪੀਂਦੇ ਆ। ਮੈਂ ਬਿਲਕੁਲ ਨੀ ਪੀਂਦੀ। ਮੈਂ ਸਿਰਫ ਕੋਲਡ ਕੋਫੀ ਪੀਨੀਂ ਆਂ। ਜਾਂ ਨੋਰਮਲ ਕੌਫੀ ਪੀ ਲੈਂਣੀ ਆ ਜਾਂ ਬਲੈਕ ਕੌਫੀ ਪੀ ਲੈਂਣੀ। ਮੈਂ ਜ਼ਿਆਦਾਤਰ ਨਾ ਕੌਫੀ ਈ ਪੀਂਨੀ ਆਂ।
ਅੱਛਾ-ਅੱਛਾ ਤਾਨੂੰ ਚਾ ਨੀ ਪੀਣੀ ਪਸੰਦ।
ਨਈ ਚਾ ਪੀਣੀ ਪਸੰਦ ਨੀ। ਕੌਫੀ ਪੀਣੀ ਬਲੈਕ ਕੌਫੀ ਪੀ ਦੀ ਹੁੰਦੀ ਏ। ਬਲੈਕ ਕੋਫੀ ਇਕ ਤੇ ਤੁਆਡਾ ਵਜਨ ਘੱਟ ਕਰਦੀ। ਤੁਆਡੇ ਮਲਬ ਓਦਾ ਨਾ ਓ ਜੋ ਲੀਵਰ ਚ ਫੈਟ ਹੁੰਦਾ ਹੈ ਉਹਨੂੰ ਬਰਨ ਕਰ ਦਿੰਦੀ ਹੈ ਔਰ ਤੁਹਾਡੀ ਵਾਸਤੇ ਵੀ ਸਕਿੰਨ ਵਾਸਤੇ ਵੀ ਬਲੈਕ ਕਪੀ ਕਾਫੀ ਅੱਛੀ ਹੁੰਦੀ ਔਰ ਹਾਂ ਤੇ ਮੈਂ ਕੋਲਡ ਕੌਫੀ ਬਣਾਈ ਹੁਣ ਗਰਮੀਆਂ ਹੋਣੀਆਂ ਤੇ ਜ਼ਿਆਦਾਤਰ ਮੈਂ ਕੋਲਡ ਕੌਫੀ ਪੀਂਦੀ ਹਾਂ ਗਰਮੀਆਂ ਸਰਦੀਆਂ ਚ ਪੀਂਣੀ ਹਾਂ ਬਲੈਕ ਕੌਫੀ
ਅੱਛਾ ਅੱਛਾ ਅੱਛਾ
ਜ ਹਾਂਜੀ ਹਾਂਜੀ ਕੋਲਡ ਕਫੀ ਹਾਂਜੀ ਹਾਂਜੀ ਤੇ ਜਿਵੇਂ ਨਾ ਤੁਹਾਡੇ ਕੋਲ ਉਹ ਹੋਏਗੀ ਮਿਕਸੀ ਹੋਏਗੀ ਹੈ ਨਾ ਮਿਕਸੀ ਦੇ ਅੰਦਰ ਨਾ ਜਿਵੇਂ ਅਸੀਂ ਅਹ ਪਹਿਲੇ ਤੇ ਬਰਫ਼ ਪਾ ਲਈ ਮਿਕਸੀ ਦੇ ਅੰਦਰ ਮੈਂ ਜ਼ਿਆਦਾ ਸਾਰੀ ਥੋੜੀ ਜਿਹੀ ਪਾਲੀ ਬਰਫ਼ ਆਈਸ ਕਿਊ ਪਾ ਲੋ ਜਾਂ ਵਾਲੀ ਬਰਫ਼ ਪਾਾਲੋ ਦੂਜੀ ਜਾਂ ਤੁਸੀਂ ਪਹਿਲੇ ਤੋੜ ਕੇ ਪਾਲਓ ਜਾ ਅੰਦਰ ਅਹ ਮਿਕਸੀ ਤੇ ਚਾਰ ਦੇ ਅੰਦਰ ਸਾਨੂੰ ਬਰਫ਼ ਪਾ ਦਿੰਦੀ ਹੈ ਫੇਰ ਉਹਦੇ ਅੰਦਰ ਤੁਹਾਨੂੰ ਦੋ ਚਮਚ ਕੌਫੀ ਦੇ ਪਾ ਦਿੰਦੇ ਹਾਂ ਜਿਵੇਂ ਹੁਣ ਦੋ ਬੰਦਿਆਂ ਵਾਸਤੇ ਬਣਾਣੀ ਤੇ ਦੋ ਚਮਚ ਪਾ ਲ ਲੋ ਇੱਕ ਬੰਦੇ ਵਾਸਤੇ ਬਣਾਉਣੀ ਤੇ ਇੱਕ ਚਮਚ ਕੌਫੀ ਪਾਲ ਲੋ
ਅੱਛਾ ਨਹੀਂ ਪਹਿਲੇ ਅਸੀਂ ਕਫੀ ਲਿੱਤੀ ਫੇਰ ਉਹਦੇ ਚ ਬਰਫ਼ ਪਾਈ
ਹਾਂ ਜਾਰ ਦੇ ਅੰਦਰ
ਅੱਛਾ
ਹਾਂ ਫੇਰ ਉਹਦੇ ਅੰਦਰ ਖੰਡ ਪਾਈ ਜਿਵੇਂ ਇੱਕ ਬੰਦੇ ਨੇ ਪੀਣੀ ਤੇ ਇੱਕ ਚਮਚ ਆਪਣੇ ਅਕੋਰਡਿੰਗ ਜਿੰਨਾ ਤੁਸੀਂ ਮਿੱਠਾ ਪੀਣਾ ਚਾਹੁੰਦੇ ਹੋ ਤੇ ਓਨਾ ਮਿੱਠਾ ਪਾ ਲਿਆ ਉਸ ਤੋਂ ਬਾਅਦ ਨਾ ਉਹ ਬਰਫ਼ ਅਹ ਕੌਫੀ ਔਰ ਖੰਡ ਨੂੰ ਗ੍ਰੈਂਡ ਕਰ ਲਿਆ
ਅੱਛਾ
ਹਾਂ ਉਹ ਫੇਰ ਜੋ ਬਰਫ਼ ਹੋਏਗੀ ਬਰਫ਼ ਦੇ ਅੰਦਰ ਕੌਫੀ ਔਰ ਖੰਡ ਬਿਲਕੁਲ ਘੁੱਲ ਜਾਏਗੀ ਮਤਲਬ ਇੱਕਦਮ ਉਹ ਚੂਰਾ ਵੱਕਣ ਦੀ ਬਰਫ਼ ਹੋ ਜਾਏਗੀ ਫਿਰ ਉਹਦੇ ਅੰਦਰ ਸਾਨੂੰ ਨਾ ਦੁੱਧ ਪਾਉਣਾ ਹੈ ਜਿਵੇਂ ਜਿੰਨਾ ਤੁਸੀਂ ਦੁੱਧ ਪੀਣੀ ਜਿਹਨੂੰ ਜਿੰਨੀ ਦਿਂ ਪੀਣੀ ਓਨਾ ਦੁੱਧ ਪਾਲਣਾ ਉਹਦੇ ਅੰਦਰ ਫੇਰ ਉਹਨੂੰ ਗ੍ਰੈਂਡ ਕਰਨਾ ਆ ਹਾਂਜੀ ਫੇਰ ਉਹਨੂੰ ਗ੍ਰੈਂਡ ਕਰਨਾ ਹੈ ਤੇ ਅਹ ਅਹ ਜਿਵੇਂ ਸੀਂ ਕੱਚ ਦਾ ਜਦ ਲੈ ਲੈ ਜ ਸਾਡੇ ਕੋਲ ਹੁੰਦਾ ਹੈ ਕਾਫੀ ਪੀਣ ਵਾਸਤੇ ਤੇ ਉਹਦੇ ਚ ਨਾ ਮੈਂ ਸਾਈਡਾਂ ਚ ਨਾ ਉਹ ਲਗਾ ਦਿੰਦੀ ਆ ਇੱਕ ਹਰਸ਼ੀਜ਼ ਆਉਂਦੀ ਹੈ ਇੱਕ ਚੋਕਲੇਟ ਸੀਿਰਪ ਆਉਂਦਾ ਹੈ
ਹਾਂਜੀ ਹਾਂਜੀ ਆਉਂਦਾ
ਹਾਂਜੀ ਉਹਦੇ ਨਾਹ ਗਲਾਸ ਦੇ ਉਹ ਕੋਨਿਆਂ ਚ ਲਗਾ ਲਈ ਫਿਰ ਉਹ ਡਿਜ਼ਾਇਨ ਬਣ ਜਾਂਦਾ ਹੈ ਫਿਰ ਉਹਦੇ ਅੰਦਰ ਅਸੀਂ ਕੌਫੀ ਪਾਣੀ ਫੇਰ ਉਹਦੇ ਉੱਤੇ ਤੁਸੀਂ ਅਗਰ ਆਈਸ ਕਰ੍ਰੀਮ ਪਾਉਣਾ ਚਾਹੁੰਦੇ ਹੋ ਤੁਸੀਂ ਆਈਸ ਕਰ੍ਰੀਮ ਪਾ ਸਕਦੇ ਹੋ ਜਾਂ ਤੁਸੀਂ ਉਹਦੇ ਤੇ ਕੋਕੋ ਪਾਊਡਰ ਪਾ ਸਕਦੇ ਹੋ ਇੱਕ ਕਫੀ ਵਾਲਾ ਪਾਊਡਰ ਆਉਂਦਾ ਹੈ ਨਾ ਉਹ ਪਾਲੋ ਤੇ ਬੜੀ ਹੀ ਸਵਾਦ ਬਣਦੀ ਕਿਉਂਕਿ ਸਾਰਾ ਕੰਮ ਤੇ ਮਿਕਸੀ ਦਾ ਹੈਗਾ ਏ ਅਸੀਂ ਕਿਸੇ ਉਹ ਦਾ ਸਮਾਨ ਹੀ ਪਾਉਣਾ ਹੈ ਤੇ ਅਦਰਵਾਈਜ਼ ਪਹਿਲੇ ਮੈਂ ਬਣਾਉਂਦੀ ਸੀ ਨਾ ਇੱਕ ਬੀਟ ਵਾਲੀ ਬਣਾਉਂਦੀ ਸੀ ਡਿਲਗੋ ਵਾਲੀ ਬਣਾਉਂਦੀ ਸੀ ਉਹਨੂੰ ਪਹਿਲੇ ਹੱਥ ਨਾਲ ਪਹਿਲੇ ਅੱਛੀ ਤਰੀਕੇ ਨਾਲ ਬੀਤ ਕਰਨਾ ਪੈਂਦਾ ਸੀ ਪੂਰੀ ਫਲਾਫੀ ਫਲਾਫੀ ਕਰਕੇ ਫੇਰ ਉਹਨੂੰ ਬਣਾਉਣਾ ਪੈਂਦਾ ਸੀ ਤੇ ਹੁਣ ਇਹ ਮੈਂ ਦੇਖੀ ਕਿ ਮਿਕਸੀ ਵਾਲੀ ਤੇ ਇਹ ਵੀ ਮੈਨੂੰ ਜ਼ਿਆਦਾ ਵਧੀਆ ਲੱਗੀ ਮੈਂ ਕਿ ਹਾਂ ਵਧੀਆ ਬਣਦੀ ਹੈ ਇਹਦ ਜ ਨਾ ਓਵੇਨ ਵਕਰ ਨ ਆ ਗਿਆ ਸੀ ਲਾਈਟ ਬਰਾਊਨ ਕਲਰ ਜਾਂ ਇਕਦਮ ਅੱਛੀ ਫਲਾਫੀ ਫਲਾਫੀ ਹੋ ਗਈ ਸੀ ਜੀ
ਅੱਛਾ ਮਤਲਬ ਕਿ ਮੈਂ ਅੱਛਾ ਤੁਸੀਂ ਕੌਫੀ ਖੰਡ ਬਰਫ਼ ਸਾਰਾ ਕੁਛ ਮਿਕਸ ਇਹ ਦੁੱਧ ਬਾਅਦ ਚੋਂ ਪਾਉਣਾ ਇਹਦੇ ਚ
ਜ ਹਮ
ਹਾਂਜੀ ਹਾਂਜੀ
ਹਾਂਜੀ ਹਾਂਜੀ ਤੁਸੀਂ ਮੈਂ ਨਹੀਂ ਦਿੱਤਾ
ਹਾਂਜੀ
ਹੈਲੋ
ਹੈਲੋ ਹਾਂਜੀ ਹਾਂਜੀ ਹਾਂਜੀ ਮੈਂ ਮੈਂ ਸਮਝ ਗਈ ਤੁਸੀਂ ਮੈਨੂੰ ਕਿਵੇਂ ਦੱਸੀਏ ਤੁਹਾਡਾ ਤਰੀਕਾ ਸਹੀ ਹੈ ਜੇ ਅੱਛੀ ਮਤਲਬ ਬਣ ਜਾਂਦੀ ਹੈ ਨਾ ਕੌਫੀ ਹਾਂਜੀ ਮੈਂ ਤੇ ਵੈਸੇ ਪਤਾ ਕੀ ਕਰਦੀ ਹੁੰਦੀ ਹ ਕੌਫੀ ਨੀ ਬਣਾਉਂਦੀ ਤੇ ਜਿਵੇਂ ਮੈਂ ਬੱਚਿਆਂ ਨੂੰ ਸ਼ਾਮੀ ਕਦੀ ਮੈਂਗੋ ਸ਼ੇਕ ਬਣਾ ਤਾ ਕਦੀ ਮੈਂਗੋ ਜੂਸ ਬਣਾ ਤਾ ਬਨਣਾ ਸ਼ੇਕ ਬਣਾ ਤਾ ਪਪਾਇਆ ਸ਼ੇਕ ਯਾਰ
ਜੂਸ ਮੈਂਗੋ ਜੂਸ ਤੇ ਨੀ ਕਦੀ ਬਣਾਇਆ ਮੈਂ
ਤੁਸੀਂ ਮੈਂਗੋ ਜੂਸ ਨੇ ਕਦੀ ਬਣਾਇਆ ਮੈਂਗੋ ਸ਼ੇਕ
ਨਹੀਂ ਅਸ ਹਾਂਜੀ ਸ਼ੇਕ ਤੇ ਪੀਂਦੇ ਹਾਂ ਅਸੀਂ ਪਰ ਜੂਸ ਤਾਂ ਕਦੀ ਨਹੀਂ ਪੀਤਾ ਅਸੀਂ ਮੈਨੂੰ ਤੇ ਇਹੀ ਪਤਾ ਮੈਂਗੋ ਉਹਦਾ ਸ਼ੇਕ ਹੀ ਬਣਦਾ ਏ ਉਹਦੇ ਅੰਦਰ ਦੁੱਧ ਵਗੈਰਾ ਪਾ ਕੇ ਸ਼ੇਕ ਬਣ ਜਾਂਦਾ ਹੈ। ਜੂਸ ਦਾ ਤਾਂ ਨਹੀਂ ਪਤਾ ਮੈਨੂੰ
ਜੂਸ ਪਤਾ ਕਿਵੇਂ ਬਣਾਉਣਾ ਆ ਜਿਵੇਂ ਅਸੀਂ ਅਸੀਂ ਮੈਂਗੋ ਪੂਰਾ ਉਹਨੂੰ ਕਰ ਲਿਆ ਨਾ ਪੀਲ ਕਰਕੇ ਉਹਦੇ ਸਾਰੇ ਛਿੱਲਕ ਉਤਾਰ ਕੇ ਮੈਂਗੋ ਚ ਪਾਤਿਆ ਪਰ ਇਹਦੇ ਚ ਜਿਵੇਂ ਅਸੀਂ ਕਹਿੰਦੇ ਹਾਂ ਨਾ ਕਿ ਦੁੱਧ ਜ਼ਿਆਦਾ ਅਸੀਂ ਮੈਂਗੋ ਘੱਟ ਪਾਉਂਦੇ ਹਾਂ ਅੰਬ ਘੱਟ ਪਾਦੇ ਨਾ ਅਸੀਂ ਇਚ ਅੰਬ ਜਿਆਦਾ ਸਾਰੇ ਪਾਦੇ ਹਾਂ
ਅੱਛਾ।
ਆ ਉਹਦੇ ਵਿੱਚ ਫਿਰ ਅਸੀਂ ਜਿੰਨਾ ਮਿੱਠਾ ਪਾਣਾ ਆਪਣੇ ਹਿਸਾਬ ਤੇ ਮਿੱਠਾ ਪਾਲੋ ਤੇ ਉਚ ਵਿੱਚ ਥੋੜਾ ਥੋੜਾ ਥੋੜਾ ਜਿਹਾ ਪਾਣੀ ਐਡ ਕਰਨਾ
ਅੱਛਾ -ਅੱਛਾ।
ਹਾਂ ਥੋੜਾ ਥੋੜਾ ਪਾਣੀ ਐਡ ਕਰਕੇ ਨਾ ਜਿੰਨਾ ਤੁਸੀਂ ਉਹਨੂੰ ਜੂਸ ਨੂੰ ਪੱਤਾ ਕੱਟਨਾ ਚਾਹੁੰਦੇ ਹੋ। ਤੇ ਦੁੱਧ ਦੀ ਜਗ੍ਹਾ ਅਸੀਂ ਪਾਣੀ ਪਾਉਣਾ ਹੈ ਜੋ ਦੁੱਧ ਦੀ ਜਗ੍ਹਾ ਤੁਸੀਂ ਉਹਨੂੰ ਪਾਣੀ ਪਾਓਗੇ ਨਾ ਤੇ ਉਹਦੇ ਵਿੱਚ ਫਿਰ ਫੈਟ ਕਰ ਲਓ ਜੋਂ ਤੁਸੀਂ ਕਰਨਾ ਤੇ ਫਿਰ ਉਹ ਉਹ ਵਾਲਾ ਬਣਾ ਕੇ ਦੇਖਣਾ ਉਹ ਬਹੁਤ ਸਵਾਦ ਬਣਦਾ ਹੈ। ਸ਼ੇਕ ਨਾ ਥੋੜਾ ਉਹ ਪੀਣ ਦੋ ਨਾ ਹੈਵੀ ਹੈਵੀ ਲੱਗਦਾ ਹੈ ਜਿਵੇਂ ਭਾਰਾ ਭਾਰਾ ਲੱਗਦਾ ਨਾ ਹਾਂ ਤੇ ਜਿਹੜਾ ਅਸੀਂ ਅਗਰ ਮੈਂਗੋ ਦਾ ਐਪ ਬਣਾ ਕੇ ਪੀਂਦੇ ਹਾਂ ਨਾ ਜ ਜੂਸ ਬਣਾ ਕੇ ਪੀਂਦੇ ਹਾਂ ਜੇ ਤੁਹਾਨੂੰ ਪਤਾ ਜੇ ਬਾਜ਼ਾਰ ਜਿਹੜੀ ਫਰੂਟ ਟਿਬ ਵਗੈਰਾ ਮਿਲ
ਬਿੰਨ ਤੇ ਹਾਂਜੀ ਹਾਂਜੀ ਬਿਲਕੁਲ ਸਹੀ ਕਹਿ ਹੋ ਮੈਂ ਤੇ ਕਈ ਵਾਰ ਇਹ ਵੀ ਵੇਖ ਫਰੂਟੀ ਦੇ ਅੰਦਰੋਂ ਕੀੜਾ ਨਿਕਲ ਗਿਆ ਹੈ ਬੜੀ ਪਹਿਲੇ ਆਈ ਨੀ ਸੀ ਨਿਊਜ਼ ਕਿ ਫਰੂਟੀ ਚੋਂ ਕੀੜਾ ਨਿਕਲ ਗਿਆ ਹੈ ਫਿਰ ਮੈਂ ਤੇ ਅਸੀਂ ਘੱਟ ਹੀ ਪੀਂਦੇ ਹਾਂ ਬਾਜ਼ਾਰ ਦੀ ਫਰੂਟੀ ਫਰੂਟੀ ਕੋਲਡ ਡਰਿੰਕ ਵਗੈਰਾ ਫਿਰ ਪੀ ਲੈਂਦੇ ਆ ਪਰ ਜੂਸ ਵੂਸ ਘੱਟ ਹੀ ਪੀਂਦੇ ਆਂ ਕਿਉਂਕਿ ਉਹ ਕਾਰਡਬੋਰਡ ਵਿੱਚ ਹੁੰਦਾ ਏ ਹਨਾ ਉਹਦੇ ਡਾਕਟਰ ਕਾਰਡਬੋਰਡ ਇੱਕ ਅੱਧਾ ਡੱਬਾ ਹੁੰਦਾ ਏ ਉਹਨਾਂ ਦੀ ਪਈ ਹੁੰਦੀ ਏ। ਫਿਰ ਉਹ ਸਹੀ ਨਹੀਂ ਹੈਗਾ ਇਸ ਲਈਏ।
ਹਾਂ ਇਸ ਕਰਕੇ ਨਾ ਫਿਰ ਮੈਂ ਜ਼ਿਆਦਾ ਪਤਾ ਕੀ ਕਰਦੀ ਆਂ ਕਿ ਮੈਂ ਬੱਚਿਆਂ ਨੂੰ ਇਹ ਵਾਲਾ ਜੂਸ ਘਰ ਈ ਬਣਾ ਕੇ ਦੇ ਦਿੰਦੀ ਆਂ।
ਅੱਛਾ।
ਕਿ ਉਹ ਬੱਚੇ ਨੂੰ ਫਰੂਟ ਕੀ ਵਗੈਰਾ ਮੈਂ ਬਾਹਰੋਂ ਤੇ ਲੈ ਕੇ ਨਹੀਂ ਦਿੰਦੀ ਤੇ ਮੈਂ ਇਹਨਾਂ ਨੂੰ ਘਰ ਬਣਾ ਕੇ ਦਿੰਦੀ ਆ ਤੇ ਮੈਂ ਅਗੋ ਕੋਈ ਸ਼ੇਕ ਨਾ ਆ ਜਿਹੜਾ ਮੈਂਗੋ ਸ਼ੇਕ ਹੁੰਦੇ ਨਾ ਉਹ ਘੱਟ ਪੀਂਦੇ ਨੇ ਕਿਉਂਕਿ ਉਹ ਕਹਿੰਦੇ ਨੇ ਮੰਮਾ ਏ ਪੀਕੇ ਨਾ ਹੈਵੀ ਹੈਵੀ ਲੱਗਦਾ। ਤੇ ਫਿਰ ਮੈਂ ਉਹਨਾਂ ਨੂੰ ਕੀ ਕਰਨੀ ਜੂ ਇਹ ਜੂਸ ਪਤਾ ਕਿ ਸਾਡੇ ਡਾਇਜੈਸਟਿਵ ਸਿਸਟਮ ਨੂੰ ਵੀ ਠੀਕ ਰਹਿੰਦਾ। ਹਾਜਮਾ ਕਰਦਾ ਨਾ ਫਿਰ ਹੈਵੀ ਨੀ ਲੱਗਦਾ। ਤੇ ਇਹ ਬਹੁਤ ਸਵਾਦ ਬਣਦਾ ਹੈ ਕਦੀ ਤੁਸੀਂ ਬਣਾ ਕੇ ਦੇਖ ਲੈ ਆ ਹੂ ਕਦੀ ਛੇ
ਤੇ ਵਧੀਆ ਲੱਗ ਰਿਹਾ ਏ ਅਸੀ ਪਤਾ ਜਦੋਂ ਅਸੀਂ ਸ਼ੇਕ ਪੀ ਲੈਂਦੇ ਆ ਨਾ ਫਿਰ ਉਸ ਤੋਂ ਬਾਅਦ ਅਗਰ ਜੇਂਵੇਂ ਅਸੀਂ ਸ਼ ਅ ਸ਼ੇਕ ਪੀ ਲਿਆ ਬਾਰ੍ਹਾਂ ਗਿਆਰਾਂ ਵਜੇ ਦੇ ਕਰੀਬ ਤੇ ਨਾ ਫਿਰ ਭੁੱਖ ਮਰ ਜਾਂਦੀ ਏ ਦੁਪੈਰ ਦੀ ਵੀ ਬੋਤ ਹੈਵੀ ਹੋ ਜਾਂਦਾ ਏ ਔਰ ਅਗਰ ਰਾਤੀ ਪੀਓ ਤੇ ਰਾਤੀ ਫੇਰ ਓ ਅਸੀਂ ਡਿਨਰ ਵੀ ਕੀਤਾ ਹੁੰਦਾ ਏ ਤੇ ਉੱਤੋ ਸ਼ੇਕ ਵੀ ਪੀਲੋ ਅਤੇ ਹੋਰ ਜਾਦਾ ਹੈਵੀ ਹੋ ਜਾਂਦਾ ਏ ਫਿਰ ਉਹਨੂੰ ਰਾਤੀ ਡਾਇਜੈਸਟ ਕਰਨਾ ਬਹੁਤ ਮੁਸ਼ਕਿਲ
ਮੁਸ਼ਕਿਲ ਹੁੰਦਾ ਹਾਂਜੀ ਤੇ ਇਹ ਜ ਜੂਸ ਹੈ ਨਾ ਅ ਕੀ ਗਿਆਰਾਂ ਵਜੇ ਮਤਲਬ ਕਿ ਨਾਸ਼ਤਾ ਕਰਨ ਬਾਰਾਂ ਵਜੇ ਨਾਲ ਬੱਚਿਆਂ ਨੂੰ ਦੇ ਤਾ ਜਾਂ ਅਸੀਂ ਖੁਦ ਵੀ ਪੀ ਲੈਂਣੇ ਆ ਬੱਚੇ ਕੀ ਅਸੀਂ ਖੁੱਦ ਵੀ ਪੀਂਣੇ ਆਂ ਤੇ ਅਸੀਂ ਸ਼ਾਮੀ ਵੀ ਜਿਵੇਂ ਅਹ ਅ ਤੁਹਾਨੂੰ ਪਤਾ ਸਾਰਿਆਂ ਦੇ ਘਰ ਕੋਈ ਢੀ ਟਾਈਮ ਐ ਕਿਸੇ ਨੇ ਟੀ ਚਾਹ ਪੀਣੀ ਏ ਕਿਸੇ ਨੇ ਕੌਫੀ ਪੀਣੀ ਏ। ਤੇ ਹੁਣ ਸ਼ਾਮ ਬੱਚਿਆਂ ਨੂੰ ਵੀ ਕੁਛ ਚਾਹੀਦਾ ਹੁੰਦਾ ਹੈ ਤੇ ਮੈਂ ਫਿਰ ਉਹਨਾਂ ਨੂੰ ਗਰ ਗਰਮੀਆ ਚ ਜਾਦਾ ਤੋਂ ਜਾਦਾ ਏ ਜੂਸ ਵਗੈਰਾ ਸ਼ੇਕ ਵਗੈਰਾ ਏਹੀ ਬਣਾ ਕੇ ਦੇ ਦਿੰਦੀ ਆ। ਤੁਹਾਨੂੰ ਪਤਾ ਬੱਚਿਆਂ ਨੂੰ ਜੂਸ ਵੈਸੇ ਹੀ ਅੱਜ ਕੱਲ੍ਹ ਬਹੁਤ ਪਸੰਦ ਹੁੰਦਾ ਐ ਉਹ ਤੇ ਅੱਗੇ ਕਹਿੰਦੇ ਨੇ ਕਿ ਸਾਨੂੰ ਬਾਹਰ ਦਾ ਬਾਹਰ ਦਾ ਲੈ ਕੇ ਦੋ ਸ਼ੇਕ ਬਣਾ ਕੇ ਦੇਣਾ ਨਾ ਮੈਂ ਸਟੋਬੇਰੀ ਦਾ ਸ਼ੇਕ ਬਣਾ ਦਿੰਦੀ ਉਹ ਬੜੇ ਸਵਾਦ ਨਾਲ ਪੀਂਦੇ ਨੇ ਬ
ਹਾਂ ਸਟ੍ਰੋਬੈਰੀ ਦਾ ਵੀ ਸ਼ੇਕ ਵਧੀਆ ਲੱਗਦਾ ਹੈ ਚੋਕਲੇਟ ਸ਼ੇਕ ਹੋ ਗਿਆ ਉਹ ਹੋਟ ਚੋਕਲੇਟ ਹੁੰਦੀ ਨਾ ਉਹ ਵੀ ਬਹੁਤ ਵਧੀਆ ਲੱਗਦੀ ਏ
ਅੱਛਾ ਅੱਛਾ ਹੈ ਅੱਜ ਕੱਲ ਤੁਹਾਨੂੰ ਪਤਾ ਤਾਂ ਬਹੁਤ ਜਿੰਨੇ ਮੂੰਹ ਦੇ ਸਵਾਦ ਨੇ ਉਹ ਉਨੀ ਚੀਜ਼ਾਂ ਨੇ ਜਿਹੜੀ ਮਰਜ਼ੀ ਚੀਜ਼ ਬਨਾ ਬਨਾ ਕੇ ਬ ਖਵਾ ਖਾਈ ਜਾਓ ਕਾਫੀ ਮ ਕਾਫੀ ਕੁਛ ਮਿਲ ਜਾਂਦਾ ਤੇ ਫਿਰ ਮੈਂ ਵੀ ਇਝ ਈ ਫੇਰ ਬਣਾਉਣੀ ਕਿਉਕਿ ਐਕਚੁਲੀ ਨ ਮੈਨੂੰ ਸ਼ੌਂਕ ਵੀ ਹੈਗਾ ਅਲੱਗ ਅਲੱਗ ਚੀਜ਼ਾਂ ਬਣਾਉਣ ਦਾ ਦੇਖਣ ਦਾ। ਹਾਂ ਮੈਂ ਤੇ ਫੇਰ ਬੜਾ ਕੁੱਛ ਬਣਾਂਦੀ ਰੈਂਣੀ ਆਂ ਨਵੀਂ ਨਵੀਂ ਚੀਜ਼ਾਂ ਜੋ ਮੈਨੂੰ ਦੇਖ ਜੇ ਮੈਂ ਤ ਪੈਲੇ ਦੇਖ ਲੈਂਨੀ ਚਲੋ ਬਣਾਣੇ ਆਂ ਚਲੋ ਟੈਮ ਤੇ ਘੱਟ ਹੁੰਦਾ ਟੈਮ ਕੱਢਣਾ ਪੈਂਦਾ
ਹਾਂ ਮੈਨੂੰ ਤ ਸਿਰਫ਼ ਵੇਖਣ ਦਾ ਸ਼ੌਕ ਏ ਜੋ ਰੀਲਸ ਆਦੀਆਂ ਹੈ ਔਰ ਇਦੇ ਚ ਜੋ ਕਿਵੇਂ ਬਣਾਂਦੇ ਆ ਨਾ ਉਵੇਂ ਬਸ ਵੇਖਣ ਦਾ ਸ਼ੌਕ ਹੈ ਬਣਾਣ ਦਾ ਸ਼ੌਕ ਨੀ ਹੈਗਾ।
ਨਹੀਂ ਨਹੀਂ ਮੈਨੂੰ ਤੇ ਐ ਹੁੰਦਾ ਕਿ ਨਹੀਂ ਮੈਂ ਦੇਖਣੀ ਆ ਔਰ ਬਣਦੀ ਵੀ ਸਵਾਦ ਐਸੀ ਗੱਲ ਨ੍ਹੀਂ ਏ ਬਹੁਤ ਸਵਾਦ ਬ ਚੀਜ਼ ਬਣ ਜਾਂਦੀ ਏ।
ਦੇਖਣ ਚ ਵਧੀਆ ਲੱਗਦੀ ਹੈ ਫੇਰ ਬਣਦੀ ਵੀ ਸੁਵਾਦ ਈ ਐ।
ਹਾਂ ਫੇਰ ਮੈਨੂੰ ਐਵੇ ਨਾ ਕਿ ਦੇਖੋ ਨਾ ਬੱਚੇ ਨੇ ਜਾਂ ਹਰ ਕਿਸੇ ਜਿਵੇਂ ਲਗੂ ਸਵਾਦ ਚ ਰੋਜ਼ ਰੋਜ਼ ਉਹਨਾਂ ਨੂੰ ਕੈਂਦੇ ਰੋਟੀ ਸਬਜ਼ੀ ਤਾਂ ਬੱਚਿਆਂ ਨੂੰ ਖੁਆਣੀ ਪੈਂਦੀ ਏ ਤੇ ਥੋੜੀ ਅਲੱਗ ਅਲੱਗ ਚੀਜ਼ ਟ ਟਾਈਮ ਨਾ ਫਲ ਤਾਂ ਖਾ ਪੀ ਲੈਂਦੇ ਨੇ ਨਾ ਫੇਰ ਬੱਚੇ ਨੂੰ ਇਹ ਹੁੰਦਾ ਐ। ਹਾਂ ਜਿਵੇਂ ਦੁੱਧ ਵਗੈਰਾ ਨਹੀਂ ਪੀਂਦੇ ਹਾਂਜੀ ਹਾਂਜੀ ਕੋਈ ਨੀ ਮੈਂ ਹਾਂ ਠੀਕ ਠੀਕ ਆ ਨਾ
ਹਾਂਜੀ ਮੈਂ ਆਵਾਂਗੀ ਲਗਾਵਾਂਗੀ ਚੱਕਰ ਤੁਸੀਂ ਵੀ ਆਣਾ
ਹਾਂਜੀ, ਹਾਂਜੀ ਕੋਈ ਨੀ ਠੀਕ, ਠੀਕ ਸਤਿ ਸ੍ਰੀ ਅਕਾਲ
ਸਤਿ ਸ਼੍ਰੀ ਅਕਾਲ